ਹੈਲੋ।
ਹਾਂਜੀ ਸਤਿ ਸ੍ਰੀ ਅਕਾਲ।
ਹੋਰ ਕੀ ਹਾਲ ਚਾਲ ਜੀ।
ਵਧੀਆ ਵਧੀਆ ਤੁਸੀਂ ਸੁਣਾਓ ਬਸ ਬਸ ਵਧੀ ਸਭ ਵਧੀਆ ਤੁਸੀਂ ਸੁਣਾਓ। ਬਸ ਉਹ ਛੁੱਟੀਆਂ ਚੱਲ ਰਹੀਆਂ ਸੰਡੇ ਐ। ਕੰਮ ਚ
ਹਾਂ ਅੱਜ ਥੋੜਾ ਬਿਜੀ ਹੈਗੀ ਸੀ।
ਹਾਂ ਹਾਂ ਮੈਂ ਵੀ ਬਸ ਅੱਛਾ ਹੁਣੀ ਠੀਕ ਹੈ ਬਸ ਇਵੇਂ ਹੀ ਹੈ ਸਾਰਾ ਦਿਨ ਇਹੀ ਨਿਕਲ ਜਾਂਦਾ ਕਦੀ ਹੁਣ ਲਾਈਟ ਚਲੀ ਜਾਂਦੀ ਹੈ। ਹਨਾ। ਲਾਈਟ ਗਰਮੀ ਕਰਕੇ ਕੱਟ ਲੱਗਣ ਲੱਗ ਜਾਂਦੇ ਆ। ਔਖਾ ਹੋਇਆ ਪਿਆ ਬਹੁਤ ਜ਼ਿਆਦਾ ਉਹਦੇ ਕਰਕੇ ਨਾ ਹਮ ਕਿਤੇੇ ਪਾਣੀ ਦਾ ਉਹੀ ਤਾਂ ਬ ਬਹੁਤ ਜ਼ਿਆਦਾ ਪ੍ਰੋਬਲਮ ਐ ਪਾਣੀ ਦੀ ਤਾਂ ਨਾ ਬਹੁ ਬਹੁਤ ਹੀ ਹੋਈ ਪਈ ਐ ਹਨਾ। ਪਹਿਲਾਂ ਆਪਾਂ ਪਾਣੀ ਦੀ ਕਦਰ ਨੀ ਕਰਦੇ ਪਾਣੀ ਪਾਣੀ ਦੀ ਕਦਰ ਆਪਾਂ ਨੀ ਕਰ ਦੇ ਫੇਰ ਪਾਣੀ ਸਾਡੀ ਨੀ ਕਦਰ ਕਰਦਾ।
ਹਾਂਜੀ ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਸਾਨੂੰ ਤੇ ਮੈਨੂੰ ਤਾਂ ਪਤਾ ਮਹੀਨਾ ਡੇਢ ਹੋ ਗਿਆ ਪਾਣੀ ਸਾਡੇ ਵੱਲ ਤਾਂ ਬਹੁਤ ਜ਼ਿਆਦਾ ਦਿੱਕਤ ਹੋਈ ਪਈ ਹੈ ਹਾਂਜੀ ਐਨਾ ਜੇ ਕਿੰਨਾ ਅਸੀਂ ਕਿੰਨਾ ਕਿੰਨਾ ਸਟੋਰ ਕਰੀਏ ਉਹ ਉਹੀ ਕਹਿੰਦੇ ਕਿੰਨਾ ਸਟੋਰ ਵੀ ਕਿ ਵੀ ਟੈਂਕ
ਕਰੋਗੇ ਬਿਲਕੁਲ ਹਾਂ ਪਾਣੀ ਨੇ ਤਾਂ ਲੱਗਣਾ ਹੀ ਹੈ ਨਾ
ਉਹਦੇ ਵਿੱਚ ਸਟੋਰ ਇੱਕ ਤੋਂ ਗ ਗਰਮੀਆਂ ਉੱਤੋਂ ਸਭ ਤੋਂ ਵੱਡੀ ਗੱਲ ਫੇਰ ਹੁਣ ਕੋਈ ਆ ਜਾਏ ਬੱਚ ਬੱਚੇ ਨੇ ਉਹਨਾਂ ਨੂੰ
ਹਮ ਹਮ ਕਿੰਨਾ ਕੁ ਤੁਸੀਂ ਮਨਾ ਕਰੋਗੇ ਬਿਲਕੁਲ ਪਤਾ ਕਿ ਉਹ ਆਪਾਂ ਨੂੰ ਆਪਾਂ ਨੂੰ ਸ਼ੁਰੂ ਤੋਂ ਆਦਤ ਪਈ ਹੁੰਦੀ ਹੈ ਖੁੱਲੇ ਦੀ ਹਨਾ ਆਪਾਂ ਸ਼ੂ ਤੋਂ ਹੀ ਆਪਾਂ ਸੁਰੂ ਤੋਂ ਹੀ ਨਾ ਆਪਾਂ ਸਿੱਖਦੇ ਹਾਂ ਨਾ ਬੱਚਿਆਂ ਨੂੰ ਸਿਖਾਉਦੇ ਕਿ ਪਾਣੀ ਦੀ ਆਪਾਂ ਕਿਵੇਂ ਵਰਤੋਂ ਕਰਨੀ ਆ ਹਨਾ ਹਰ ਚੀਜ਼ ਦੇ ਦੇਖੋ ਯੂਜ ਜ ਜੇ ਇਦਾਂ ਹੀ ਆਪਾਂ ਕਿਸੇ ਵੀ ਚੀਜ਼ ਨੂੰ ਜਿਵੇਂ ਹੁਣ ਮਹਿੰਗਾਈ ਹੋ ਰਹੀ ਹੈ ਹਨਾ ਹੁਣ ਹਰ ਚੀਜ਼ ਸਾਨੂੰ ਹੁ ਸੋਚ ਕੇ ਚੱਲਣੀ ਚਾਹੀਦੀ ਹੈ ਬਟ ਅਸੀਂ ਪੂਰੀ ਤਰ੍ਹਾਂ ਨਾ ਬੁਰੀ ਤਰ੍ਹਾਂ ਹਿੱਲੇ ਹੁੰਨੇ ਹਾਂ ਹਰ ਚੀਜ਼ ਖੁੱਲੀ ਹਰ ਚੀਜ਼ ਰੋਜ਼ ਜੇ ਥੋੜੀ ਜਿਹੀ ਤੰਗ ਹੋਕੇ ਕਰੀਏ ਨਾ ਤੇ ਬਹੁਤ ਚੀਜ਼ ਦੀ ਬੱਚਤ ਹੋ ਜਾਂਦੀ ਜਿਵੇ ਪੈਸਾ ਵੀ ਤੰਗ ਹੋ ਕੇ ਵੀ ਬਚੇਗਾ
ਬਿਲਕੁੱਲ ਬਿਲਕੁੱਲ ਉਹੀ ਨਾ ਨਹੀਂ ਹੁਣ ਉਹੀ ਚੱਕਰ ਹੈ ਦੇਖੋ ਹੁਣ ਜਦੋਂ ਲਾਈਟ ਜਾਏਗੀ ਤਾਂ ਸਾਨੂੰ ਸਮਝ ਆਉਂਦੀ ਹੈ ਕਿ ਹਾਂ ਹੈ ਪਰ ਦੇਖੋ ਲਾਈਟ ਦੀ ਤੇ ਅਸੀਂ ਸੇਵਿੰਗ ਨਹੀਂ ਕਰ ਸਕਦੇ ਹਾਂ ਇਹ ਹੈਗਾ ਕਿ ਬਈ ਅਸੀਂ ਤਰੀਕੇ ਨਾਲ ਯੂਜ ਕਰੀਏ ਤਾਂ ਉਹ ਵੀ ਕੱਟ ਕੱਟ ਕੱਟਣਗੇ ਸਾਡੇ ਬਿਜਲੀ ਵਾਲੇ ਵੀ
ਇਥੇ ਏਰੀਏ ਚ ਬੀਜੀ ਸਿਸਟਮ ਬਹੁਤ ਹੈ ਹਨ ਜਿਵੇਂ ਤੇ ਉਹ ਏਸੀ ਲ ਜਿੰਨੇ ਜਿੰਨੇ ਇਸ ਉਨੇ ਲੋੜ ਹਨਾ ਉਹਨਾ ਦੀ ਲੋੜ ਤੇ ਲਾਈਟ ਦੇ ਕੱਟ ਲੱਗਦੀ ਹੈ। ਘੱਟ ਲੱਗਦਾ ਇਨੀ। ਬੁਰੀ ਹਾਲਤ ਹੁੰਦੀ ਹੈ, ਸੋ ਸਕਦੇ ਨੀ ਤੇ ਉਹਦੇ ਵਿੱਚ ਚਲੋ ਪੱਖੀ ਲੈ ਕੇ ਵੀ ਆਪਾਂ ਗੁਜ਼ਾਰਾ ਕਰ ਲਾਂਗੇ ਪਰ ਪਾਣੀ ਬਿਨਾ ਦੱਸੋ ਤੁਸੀਂ ਕਿਵੇਂ ਕਰੋਗੇ ਹਨਾ
ਉਹ ਮੈਂ ਕਹਿ ਰਹੀ ਹਾਂ ਪਾਣੀ ਹਾਂ ਬਿਜਲੀ ਬਿਨਾਂ ਤੇ ਦੇਖੋ, ਬੰਦਾ ਫਿਰ ਵੀ ਸਰਵਾਈਵ ਕਰੇਗਾ ਪਾਣੀ ਦਾ ਤੇ ਪਾਣੀ ਜਿਹੜਾ ਹੈਗਾ ਨਾ ਹੁਣ ਦੇਖੋ, ਉਹ ਇਹ ਸੱਚੀ ਗੱਲ ਹੈਗੀ ਹੈ ਕਹਿੰਦੇ ਸੀ ਨਾ ਕਿ ਡ ਵੱਡੇ ਵੀ ਕਹਿੰਦੇ ਸੀ, ਆਣ ਵਾਲੇ ਟਾਈਮ ਵਿੱਚ ਪਾਣੀ ਵੀ ਵਿਕੇਗਾ ਅੱਜ ਉਹੀ ਹੈਗਾ।
ਹੈਗਾ ਪਤਾ ਕੀ ਵੱਡੇ ਜੋ ਕਿ ਨਾ, ਹੋਣਾ ਤਾਂ ਉਹੀ ਹੈ, ਪਰ ਆਪ ਆਪਾਂ ਨੀ ਨਾ ਸਮਝਦੇ।
ਮੈਂ ਉਹੀ ਕਹਿ ਰਹੀਆਂ ਨਾ ਉਹ ਚੀਜ਼ਾਂ ਤੇ ਹੈ ਹੁਣ ਇਸ ਟਾਈਮ। ਤੇ ਮਤਲਬ ਇਹੋ ਜਿਹਾ ਗਰਮੀਆਂ ਵਿੱਚ ਤੇ ਪਾਣੀ
ਪਾਣੀ ਦਾ ਬਹੁਤ ਬਹੁਤ ਬਹੁਤ ਜਦੋਂ ਆਦਾ ਨਾ ਸਾਹ ਆਦਾ ਪਾਣੀ ਸਭ ਤੋਂ ਮੈਨੂੰ ਪਤਾ। ਕਦੋਂ ਹੁੰਦਾ ਜਦੋਂ ਵਾਸ਼ਰੂਮ ਜਾਣਾ ਹੁੰਦਾ ਹੈ ਨਾ, ਵੀ ਸ ਦੇਖ ਰਹੇ ਕਿ ਹਾਏ ਬੱਚ ਬੱਚੇ ਗੰਦ ਨਾ ਪਾਏ ਆਣ। ਵੀ ਚੰਗੀ ਤਰ੍ਹਾਂ ਪਾਣੀ ਜਦ ਤੱਕ, ਤੋ ਯੂਜ਼ ਨਾ ਹੋਵੇ ਤੇ।
ਹਾਂਜੀ ਹਾਂਜੀ ਹਾਂ ਦੇਖੋ ਟੋਇਲੇਟ ਜਾਓ ਭਾਵੇਂ ਨਹਾਣਾ ਹੋਏ ਬੰਦਾ ਕਹਿੰਦਾ ਸਾਬਣ ਨਾ ਰਵੇ ਟੋਇਲੇਟ ਜਾ ਰਹੇ ਹੋ ਤਾਂ ਵੀ ਦੇਖੋ ਫਲਸ਼ ਵਗੈਰਾ ਪ੍ਰੋਪਰ ਕੀਤਾ ਹੋਏ ਤੇ ਉਹ ਹੁੰਦਾ ਹੈ ਉਹ ਜਦੋਂ ਹੁਣ ਉਹੀ ਕਹਿ ਰਹੀਆਂ ਨਾ ਜਦੋਂ ਹੁੰਦਾ ਪਾਣੀ ਤੇ ਅਸੀਂ ਤਾਂ ਆਪ ਮੈਂ ਆਪਣੀ ਗਲਤੀ ਮੰਨਨੀ ਆ ਕਿ ਹਾਂ ਅਸੀਂ ਕਈ ਵਾਰੀ ਐਵੇਂ ਕਰਦੇੇ ਹਾਂ ਕਿ ਜਦੋਂ ਆ ਰਿਹਾ ਹੁੰਦਾ ਤਾਂ ਪਾਣੀ ਵੱਗੀ ਜਾ ਰਿਹਾ ਕੋਈ ਪਰਵਾਹ ਨੀ ਕੋਈ ਪਰਵਾਹ ਨੀ ਔਰ ਜਦੋਂ ਨਹੀਂ ਆ ਰਿਹਾ ਨਾ ਤਾਂ ਉਹ ਫਿਰ ਯਾਦ ਆਦਾ ਦਿਨ ਹਏ ਉਸ ਦਿਨ ਅਸੀਂ ਕਿੰਨਾ ਪਾਣੀ ਅਸੀ ਵੱਗਿਆ ਜਾ ਰਿਹਾ ਸੀ, ਅਸੀਂ ਵੇਸਟ ਕੀਤਾ ਸੀ ਬਹੁਤ
ਬੂੰਦ ਬੂੰਦ ਬਚਾਓਗੇ ਤੇ ਕੱਲ ਤੁਹਾਡਾ ਬੱਚਿਆਂ ਦੇ ਕੰਮ ਆਏਗਾ।
ਉਹ ਅਰੇ ਮੈਂ ਤੁਹਾਨੂੰ ਕੀ ਦੱਸਾਂ ਕਿ ਮੈਂ ਤੇ ਕਈ ਇਹੋ ਜਿਹੇ ਵੀ ਏਰੀਏ ਚ ਸੁਣੇ ਨੇ, ਕਿ ਜਿੱਥੇ ਇੰਨੀ ਦਿੱਕਤ ਹੈਗੀ ਕਿ ਪਾਣੀ ਆਉਂਦਾ ਈ ਸਵੇਰੇ ਸ਼ਾਮ ਇੱਕ ਘੰਟਾ
ਅੱਛਾ ਦੇਖੋ, ਮੈਂ ਤੇ ਸੋਚ ਕੇ ਵੀ ਉਹ ਹੋ ਜਾਂਦੀ ਆਂ ਵੀ ਕਿਵੇਂ ਕਰਦੇ ਆ ਇਹਦੇ ਵਿੱਚੋਂ ਮੈਂ ਤਾਂ ਸੋਚ ਕੇ ਹੀ ਪਰੇਸ਼ਾਨ ਹੋਈ।
ਉਹੀ ਨਾ ਉਹੀ ਨਾ ਪਰ ਉਹੀ ਨਾ ਫਿਰ ਬੰਦਾ ਦੇਖੋ, ਜਿਹੜਾ ਉਸ ਮਾਹੌਲ ਵਿੱਚ ਰਹਿ ਰਿਹਾ ਨਾ ਉਹ ਫਿਰ ਉਹਦੇ ਹਿਸਾਬ ਨਾਲ ਯੂਜ ਟੂ ਵੀ ਹੋ ਜਾਂਦਾਵ
ਰਫਾ ਵਾਲਾ ਹ
ਫਿਰ ਉਹ ਉਹਨਾਂ ਨੂੰ ਸਮਝ ਆ ਜਾਂਦੀ ਹੈ ਹੁਣ ਅਸੀਂ ਉਹਨਾਂ ਨੂੰ ਵੇਖੀਏ ਨਾ ਕਿ ਇੰਨੇ ਘੱਟ ਪਾਣੀ ਛਾਏ ਹੈ ਕਿਵੇਂ ਕੰਮ ਕਰਦੇ ਨੇ ਕਿਵੇਂ ਭਾਂਡੇ ਤੋ ਰਹੇ ਨੇ ਕਿਵੇਂ ਕੱਪੜੇ ਤੋ ਰਹੇ ਨੇ ਉਹ ਉਹਨਾਂ ਨੂੰ ਉਹ ਕਹਿੰਦੇ ਨੇ ਸਾਨੂੰ ਆਦਤ ਕਹਿ ਚੁੱਕੇ ਹੋ ਕਿਉਂਕਿ ਅਸੀਂ ਇਸੇ ਮਾਹੌਲ ਵਿੱਚ ਹਿੱਲ ਗਏ ਹਾਂ ਤਾਂ ਕਰਕੇ
ਬਿਲੁਲ ਬਿਲਕੁਲ ਇਹ ਹੈ ਪਤਾ ਕੀ ਇਵੇਂ ਹੀ ਜਿਵੇਂ ਹੁਣ ਆਪਾਂ ਪਾਣੀ ਏ ਇਵੇਂ ਤੁਹਾਨੂੰ ਪੈਸੇ ਮੈਰੇ ਕੋਲ ਤੇ ਇੱਕ ਤਾਂ ਪੈਸੇ ਨੀ ਪੈਸੇ ਦੀ ਵੀ ਦੇਖੋ ਸੇਵਿੰਗ ਆਉਣ ਵਾਲਾ ਟਾਈਮ ਬਹੁਤ ਮਾੜਾ ਜਿਵੇਂ ਦੇ ਹਾਲਾਤ ਚਲਦੇ ਆ ਆਪਣੇ ਦਿਖਦੇ ਪਏ ਆ ਹਨਾ ਹਰ ਚੀਜ਼ ਕਹਿੰਦੇ ਪਛਾਣੀ ਤੇ ਠ ਅਸੀਂ ਕੀ ਕਰਦੇ ਹਾਂ ਚਾਰ ਪੈਸੇ ਆਏ ਚਾਹੇ ਲੇਡੀਜ਼ ਨੇ ਸੂਟ ਸੂਟ ਸੂਟਾਂ ਦੇ ਖਰਚ ਕਰਤਾ ਹਨਾ ਆਪਾਂ ਇਸ ਤੇ ਅਜ ਸ਼ੋਪਿੰਗ ਜਾਈਏ ਕੁਛ ਬਿਲਕੁਲ ਖਾ ਪੀ ਕੇ ਉਡਾ ਦਿੰਦੇ ਹਾਂ ਜਦ ਕਿ ਨਾ ਆਪਾਂ ਨੂੰ ਸੇਵਿੰਗ ਕਰਨ ਲਈ ਚਾਹੀਦੀ ਹੈ
ਉਹੀ ਹੈ ਨਾ ਚਲੋ ਮੈਂ ਕਹਿੰਦੀ ਹਾਂ ਅੱਜ ਕੱਲ ਫਿਰ ਇਹ ਵੀ ਸ਼ੌਕ ਨਵੀਂ ਨਵੀਂ ਟੈਕਨੋਲੋਜੀ ਆ ਰਹੀ ਚਲੋ ਨਵਾਂ ਟੀਵੀ ਲੈ ਲਓ ਨਿਆ ਫੋਨ ਲੈ ਲਓ ਬਟ ਜੇ ਤੁਹਾਡਾ ਚੱਲਦਾ ਪਿਆ ਕੰਮ ਠੀਕ ਹੈਗਾ ਬਈ ਨਹੀਂ ਲੋੜ ਹੈਗੀ ਤੇ ਇਥੇ ਅਸੀਂ ਵੇਸਟ ਕਰਨੇ
ਲੈਂਦੇ ਆ ਮਹਿੰਗੇ ਤੋਂ ਮਹਿੰਗੇ ਕੰਮ ਕੋਈ ਦੇ ਰਹੇ ਆ ਨਾ
ਉਹ ਮੈਂ ਨਾ ਉਹੀ ਚੀਜ਼ ਹ ਕਿ ਹੁਣ ਅੱਜ ਕੱਲ ਟੀਵੀ ਆ ਗਏ ਨੇ ਲੋਕਾਂ ਨੂੰ ਇਹ ਹੈਗੇ ਕਿ ਹਾਂ ਕਈਆਂ ਕੋਲ ਹੈ
ਪਤਾ ਕੀ ਹਾਂ ਅਪਡੇਟ ਨਹੀਂ ਲੈ ਸਕਦੇ ਕਹਿੰਦੇ ਕੋਲ ਪਿੱਛੇ ਸੇਵਿੰਗ ਹੋ ਨਾ ਫ ਸਭ ਕੁਛ ਕਰੋ ਪਿੱਛੇ ਅਗਰ ਆਪਣੇ ਕੋਲ ਸੇਵਿੰਗ ਹੈਗੀ ਹੈ ਸੇਵਿੰਗ ਮਤਲਬ ਅੱਜ ਦੇ ਟਾਈਮ ਚ ਬਹੁਤ ਜ਼ਰੂਰੀ ਹੈ
ਅਜ ਹੋ ਦੇਖੋ ਜਿਹੜਾ ਫੈਮਿਲੀ ਵਾਲਾ ਬੰਦਾ ਹੈਗਾ ਇਹ ਉਹਨੂੰ ਤੇ ਦੇਖੋ ਬੱਚਿਆਂ ਵਾਸਤੇ ਤੇ ਹਰ ਚੀਜ਼, ਜਿਹਨਾਂ ਦੇ ਬੱਚੇ ਛੋਟ
ਹਾਂਜੀ, ਹਂਜੀ, ਹਾਂਜੀ। ਉਹਨਾਂ ਨੂੰ ਤਾਂ ਬਿਲਕੁਲ, ਉਹਨਾਂ ਨੂੰ ਬਿਲਕੁਲ ਬਿਲਕੁਲ। ਅੱਜ ਕੱਲ ਪੜ੍ਹਾਈ ਪੜ੍ਹਾਈਉਈ ਸਭ ਕੁਛ ਐ। ਕੈਨ ਦਾ ਮਤਲਬ ਹੈ ਹਰ ਚੀਜ਼ ਪੱਖੋਂ ਆ ਆਪਾਂ ਨੂੰ ਅਪਾ ਸੰਤੁਲਨ ਬੈਲੈਂਸ ਜਿਹਾ ਬੈਲੇੈਂਸ ਚੱਲਣਾ ਚਾਹੀਦੈ, ਹਰ ਚੀਜ਼ ਚ ਬਚਤ ਹਰ ਚੀਜ਼ ਦੀ ਸੇਵਿੰਗ। ਬਿਜਲੀ ਪਾਣੀ ਲਾਈਟ, ਜੋ ਵੀ ਹੈਗਾ ਹੈਨਾ। ਚੱਲੇਗਾ ਤਾਂ ਇੱਕ ਮਿਡਲ ਕਲਾਸ ਸ ਵਾਲਿਆਂ ਵਾਸਤੇ ਤਾਂ ਬੜਾ ਹੀ ਔਖਾ ਐ ਨਾ।
ਅੱਜ ਕੱਲ੍ਹ ਦੇਖੋ ਨਾ ਪੜ੍ਹਾਈਆਂ ਵੀ ਤੇ ਕਿੰਨੀਆਂ ਮਹਿੰਗੀਆਂ ਨੇ, ਕਿਹੜੇ ਘੱਟ ਹੈਗੀਆਂ ਨੇ। ਸਾਰਾ ਕੁਛ ਹੀ ਹੋਇਆ ਪੈ ਸਿਸਟਮ, ਤੇ ਉਹੀ ਹੈਗਾ ਕੀ ਇਹ ਮਤਲਬ ਸਾਨੂੰ ਪਤਾ ਐ ਕਿ ਸਾਡਾ ਮੰਥਲੀ ਐਨਾ ਖਰ
ਖ਼ਰਚਾ ਹੈਗਾ। ਹਮ, ਜਿੰਨਾ ਕਿ ਕੀ ਇਹੀ ਮੈਂ ਕਹਿ ਰੀ ਸੀ, ਮੈਂ ਕਿਹਾ ਚਲੋ ਆਪਾਂ ਵੀ ਕੁੱਛ ਦੇਖਦੇ ਹਾਂ ਜਿਵੇਂ ਪਾਣੀ ਸੇਵ ਕਰਨ ਲਈ ਚਲੋ ਆਪਾਂ ਕੋਸ਼ਿਸ਼ ਕਰਾਂਗੇ ਘੱਟ ਤੋਂ ਘੱਟ ਆਪਾਂ ਆਪਾਂ ਕਰੀਏ ਹੈਨਾ। ਆਪਾਂ ਵੈਸੇ ਹੀ ਕਰ ਲਿਆ ਕਰਾਂਗੇ। ਵੀ ਅ ਵੀ ਨਹੀਂ ਲਾਈ ਹੈਗੀ ਹੈ ਤਾਂ ਵੀ, ਹੈਗੀ ਹੈ ਅਗਰ ਲਾਈਟ ਪਾਣੀ, ਤਾਂ ਵੀ ਆਪਾਂ ਤਰੀਕੇ ਨਾਲ ਚੱਲੀਏ ਹੈਨਾ। ਏਦਾਂ ਈ ਜਿਵੇਂ ਹੁਣ ਆਪਾਂ ਦੇ ਰੇ ਆਂ ਵੀ ਜਿਵੇਂ ਪੈਸਾ ਬਚਾਣਾ ਏ ਨਾ, ਇਕ, ਇਕ ਕਿਟੀ ਪਾਲੋ, ਫਿਰ ਅ ਸੋ ਅ ਪਾਲੋ। ਉਹਦੇ ਵਿਚ ਚਾਰ ਪੈਸੇ ਜੁੜ
ਹਾਂ ਹਾਂ, ਕਿੱਟੀ ਹੈਗੀ ਏ ਕਿੰਨੀ ਕ ਕਿੰਨੀਆਂ ਅੱਜ ਕੱਲ੍ਹ ਸਕੀਮਾਂ ਆ ਰਹੀਆਂ ਨੇ, ਉਹਦੇ ਚ ਪਾ ਸਕਦੈ ਬੰਦਾ। ਹਾਂ, ਬੜੀ ਔਰ ਔਰ ਅੱਛਾ ਐਨੀ ਐਨੀ ਅੱਛੀ ਅੱਛੀ ਸਕੀਮ ਕੀਮਾ ਨੇ ਮੈਂ ਸੁਣਿਆ ਨੇ। ਮੈਨੂੰ, ਕਿਸੇ ਨੇ ਦੱਸ ਕੀਤੀਆਂ ਸੀ। ਤੇ ਮੈਂ ਕਿਹਾ ਚਲੋ ਐਹ ਵੀ ਵਧੀ ਵਧੀਆ ਹੈਗਾ। ਕੰਮ ਈਵਨ ਕਈ ਤੇ ਐਹੋ ਜੇ ਵੀ ਹੈਗੇ ਨੇ ਕਈ ਪ੍ਰਾਈਵੇਟ ਨੇ ਕਈ ਗੌਰਮੈਂਟ ਸੈਕ ਟਰ ਵੀ ਹੈਗੇ ਨੇ।
ਹਾਂਜੀ, ਗੌਰਮੈਂਟ ਵੀ ਹੈਗੇ ਐ। ਪਰ, ਕਹਿਣ ਦਾ ਮਤਲਬ ਏ ਆਪਣੇ ਆਪਾਂ ਜਿਵੇਂ ਲੇਡੀਜ਼ ਵੀ ਚਾਰ ਪੈਸੇ ਕਮਾਈਏ ਨਾ ਅ ਬਚਾਈਏ ਨਾ ਆਣ ਅਲੇ ਔਖੇ ਟਾਈਮ ਚ ਅਪ ਆਪਾਂ ਹੈਲਪ ਕਰ ਸਕਦੇ ਆਂ ਘਰ ਦੀ। ਕਿਉਂਕਿ ਕਈ ਵਾਰੀ ਸੇਵਿੰਗ ਨਹੀਂ ਹੁੰਦੀ ਆਪਣੇ ਤੋਂ। ਹੈਨਾ, ਚਲੋ, ਆਪਾਂ ਸਾਈਡ ਬਾਏ ਸਰ ਗੋਲਡ ਬਣ ਜੇਗਾ ਕੋਈ ਪੈਸਾ ਸੇਵ ਹੋ ਜੇਗਾ ਬੱਚਿਆਂ ਦੀ ਫੀਸ ਭਰੀ ਜਾਂਦੀ ਹੈ। ਐਡਮਿਸ਼ਨ ਫੀਸ ਭਰੀ ਜਾਂਦੀ ਹੈ। ਮਤਲਬ ਸੇਵਿੰਗ ਅੱਜ ਦੇ ਜ਼ਮਾਨੇ ਚ ਬਹੁਤ ਜ਼ਰੂਰੀ ਹੈ। ਕਿਉਂਕਿ ਟਾਈਮ ਬਹੁਤ ਮਾੜਾ ਆਉਣ ਵਾਲਾ ਜਿਵੇਂ ਪੈਟਰੋਲ ਮਹਿੰਗਾ ਹਰ ਚੀਜ਼ ਮਹਿੰਗੀ ਹਨਾ ਉਹਣ
ਸਸਤਾ ਕੀ ਹੋਇਆ ਪਿਆ ਦੱਸੋ ਤੁਸੀਂ, ਅੱਜ-ਕੱਲ ਪਹਿਲੇ ਤਾਂ ਦੇਖੋ ਹੁੰਦਾ ਸੀ ਕਿ ਲੋਕੀ ਕਹਿੰਦੇ ਸੀ ਬਈ ਇੰਨੇ ਪੈਸਿਆਂ ਵਿੱਚ ਮਤਲਬ ਇੱਕ ਪਰਟੀਕੁਲਰ ਅਮਾਊਂਟ ਸੀਗੀ ਉਹਦੇ ਪੈਸ ਇੰਨੇ ਪੈਸੇ ਵਿੱਚ ਜੀ ਘਰ ਦਾ ਰਾਸ਼ਨ ਆ ਜਾਂਦਾ ਮਹੀਨੇ ਦਾ ਅੱਜ-ਕੱਲ ਤਾਂ ਹਰ ਚੀਜ਼ ਮਹਿੰਗੀ ਆ ਅੱਜ ਚੱਲ ਤੇ ਤੁਹਾਡੀ ਬੇਸਿਕ ਨੀਡ ਹੀ ਇੰਨੀ ਮਹਿੰਗੀ ਹੋਈ ਪਈ ਉਹਦੇ ਵਾਸਤੇ ਹੀ ਇਹਨਾ ਖਰਚਾ
ਹਾਂ ਬਿਲਕੁਲ-ਬਿਲਕੁਲ ਸਹੀ ਹੈ ਸਹੀ ਕਹਿ ਰਹੇ ਹੋ ਬੇਸਿਕ ਨੀ ਹੂ ਹਾਂ ਹਾਂ ਇਹ ਸਹੀ ਕਹਿ ਰਹੇ ਹੋ ਵੀ ਆਪਣੀ ਸਾਡੀ ਕੁੱਛ ਰਿਹਾ ਹੀ ਨਹੀਂ ਮਤਲਬ ਸਭ ਕੁਛ ਹੀ ਹੋਗਿਆ ਹਮ
ਅੱਜ
ਹਮ ਹਮ ਕਿਸਨੂੰ ਨੀ ਚਾਹੀਦਾ ਹੈ ਫੋਨ ਚਾਹੀਦਾ, ਗੱਡੀ ਬਿਲਕੁਲ ਸਹੀ ਗੱਲ ਹੈ ਚਾਹੇ ਕਿਸ਼ਤਾਂ ਚ ਹੀ ਲੈ ਕੇ ਆਈਏ ਆਪਾਂ ਲੈ ਕੇ ਆਉਂਦੇ ਹਾਂ
ਉਹਹੀ ਨਾ ਭਾਵੇਂ ਅੱਛਾ ਰੈਸਟੋਰੈਂਟ ਜਾਣਾ ਹੈ ਖਾਣਾ ਹੈ ਤੇ ਅਸੀਂ ਅੱਛੇ ਰੈਸਟੋਰੈਂਟ ਖਾਣਾ ਹੈਗਾ ਹੈ ਕਿੱਥੇ ਘੁੰਮਣ ਜਾਣਾ ਹੈ ਤੇ ਅੱਛੀ, ਬਈ ਅੱਛੀ ਬਈ ਭਾਵੇਂ ਦੇਖੋ ਕਿਸੇ ਕੋਈ ਵੀ ਮੋਡ ਆਫ ਟ੍ਰੇਵਲ ਭਾਵੇਂ ਟ੍ਰੇਨ ਏ, ਬੱਸ ਹੈ, ਵਾਈਜਹਾਜੇ ਬੰਦਾ ਕਹਿੰਦਾ ਕਿ ਨਹੀਂ ਅੱਛੀ ਜਗ੍ਹਾ ਅੱਛੇ ਕਲਾਸ ਜਾਈਏ ਅਸੀਂ ਤੇ ਉਹੀ ਨਾ ਅੱਜ-ਕੱਲ੍ਹ ਇਹਹੀ ਬੇਸਿਕ ਬਣ ਗਿਆ। ਉਹਨਾਂ ਨੇ ਲਗਜ਼ਰੀ ਨੂੰ ਵੀ ਅਸੀਂ ਲੋਕਾਂ ਨੇ ਬੇਸਿਕ ਐਡ ਕਰਤਾ
ਸਿੱਖ ਬਣ ਗਿਆ। ਬਾਕੀ ਗੱਲ ਸਹੀ ਕਹੀਆ ਨਹੀ ਤਾਂ ਜ਼ਰੂਰਤ ਤਾਂ ਜਿਹੜੀ ਹੈਗੀ ਨਾ ਮੇਨ ਉਹਦੇ ਨਾਲ ਤਾਂ ਬੜਾ ਸੋਹਣਾ ਸਰ ਜਾਂਦਾ। ਕਿਉਂ ਆਪਣੀ ਇਕਨੋਮਿਕ ਮਾਰੀ ਗਈ ਹੈ। ਕਿਉਂਕਿ ਵਕੀ ਕਿਉਂਕਿ ਆਪਣੇੀਆਂ ਤਾਂਹੀ ਚੇਂਜ ਹੋ ਗਈਆਂ। ਗੱਲ ਗੱਲ ਇਹ ਆ
ਪਹਿਲੇ ਅਸੀਂ ਕਰਦੇ ਨੀ ਸੀ ਨਾ ਇਹ ਚੀਜ਼ਾਂ ਅਸੀਂ ਕਹਿੰਦੇ ਸੀ ਕਿ ਨਹੀਂ ਕੋਈ ਗੱਲ ਨਹੀਂ ਬਈ ਰੋਟੀ ਪਾਣੀ
ਚੱਲ ਰਿਹਾ ਹੈ, ਅਰੇ ਉਦੋਂ ਬਿਲਕੁਲ, ਬਿਲਕੁਲ ਇੱਕ ਸੂਟ ਹੀ ਰਿਪੀਟ ਹੋ ਜਾਂਦਾ ਸੀ ਵਿਆਹਵਾਂ ਚ ਅੱਜ ਕੱਲ ਚਾਰ ਫੰਕਸ਼ਨ ਹੈ ਚਾਰੋ ਫੰਕ ਨਾਂ ਚ ਦ ਦੋ, ਦੋ ਸੂਟ ਚਾਹੀਦੇ ਆ ਸਵੇਰੇ ਸ਼ਾਮ ਦਾ ਹੋਰ ਚਾਹੀਦਾ।
ਅਰੇ ਉਹ ਤੇ ਹੈ ਹੀ ਫਿਰ ਉਸ ਤੋਂ ਬਾਅਦ ਜੇ ਕੁਛ ਦਿਨਾਂ ਬਾਅਦ ਹੋਰ ਕਿਸੇ ਦਾ ਵਿਆਹ ਆ ਗਿਆ ਤੇ ਫਿਰ ਉਹ ਨੀ ਪਾਉਣੇ ਅਸੀਂ ਕੱਪੜੇ ਫਿਰ ਅਸੀਂ ਕਹਿੰਦੇ ਹਾਂ ਕਿ ਨਹੀਂ ਇਹ ਤੇ ਵੇਖੇ ਆਉਣਗੇ ਫਲਾਣੇ ਨੇ ਤੇ ਇਹ ਵੀ ਚੱਕਰ ਹੈਗਾ ਤੇ
ਪੈ ਕੇ ਹੋਏ ਆ ਸਟੇ ਸੂਟ ਸਟੇਟਸ ਦੀ ਆ ਗਈ ਨਾ ਪ੍ਰੋਬਲਮ ਤਾਂ ਸ ਇੱਥੇ ਆ ਗਈ ਹੈ, ਹਾਂ ਇਹਨਾਂ ਨੇ ਸਾਨੂੰ ਮਾਰਤੀਆਂ ਚਲੋ ਫੇਿਰ ਵੀ ਕੋਈ ਗੱਲ ਨਹੀਂ ਵਾਹਿਗੁਰੂ ਜੀ ਰੱਬ ਚਲਾਈ ਜਾਂਦਾ ਚਲੀ ਜਾਂਦੇ ਆਾਂ, ਪਰ ਇੱਕ ਗੱਲ ਦੱਸਾਂ ਆਉਣ ਵਾਲੇ ਟਾਈਮ ਵੀ ਨਾ ਸਾਨੂੰ ਭਾਵੇਂ ਆਪਾਂ ਯਾ ਤਾਂ ਨੋਰਮਲ ਆਪਾਂ ਡਿਸਕਸੀ ਕਰਿਆਏ ਪਰ ਹੈ ਇਹ ਰਐਲਟੀ ਹੋਈ ਹੈ।
ਨਹੀਂ, ਨਹੀਂ ਮੈਂ ਉਹੀ ਤਾਂ ਕਹਿ ਰਹੀ ਹਾਂ ਮੈਂ ਇਹ ਦੇਖੋ ਮੈਂ ਮੈਂ ਸਭ ਤੋਂ ਪਹਿਲੇ ਤਾਂ ਆਪਣੇ ਤੇ ਹੀ ਲੈ ਕੇ ਗੱਲ ਕਰ ਰਹੀ ਹਾਂ ਮੈਂ ਕਿਸੇ ਦੀ ਤੇ ਗਹਿ ਹੀ ਨਹੀਂ ਰਹੀ ਕਿਉਂਕਿ ਹਰ ਕੋਈ ਜੇ ਐਵੇਂ ਸੋਚ ਪੁੇਗਾ ਨਾ ਕਿ ਸਾਨੂੰ ਐਵੇਂ ਅੱਛਾ ਕਰਨਾ ਚਾਹੀਏ ਅੱਛਾ ਤੇ ਤਾਂ ਤਾ ਈ ਜਾ ਕੇ ਸੋਸਾਈ
ਨਟ ਜਾਏਗਾ ਬਿਲਕੁਲ ਚਲੋ ਕੋਈ ਨਾ ਆਪਾਂ ਜਿਵੇਂ ਆਪਣੇ ਗਰੁੱਪ ਹੈ ਗੇ ਨਾ ਜੋ ਆਪਾਂ ਆਪਣੀੀਆਂ ਹਨਾ ਇਹ ਆਪ ਆਪਾਂ ਆਪਣੇ ਗਰੁੱਪ ਚੋਂ ਪਾਉਦੇ ਹਾਂ ਬ ਸਾਰੇ ਏਦਾਂ ਕਰਨਗੇ ਆਪਣਾ ਠੀਕ ਹੈ। ਚਲੋ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਥੈਂਕ ਯੂ ਓਕੇ ਜੀ
ਓਕੇ ਸਤ ਸ੍ਰੀ ਅਕਾਲ ਜੀ ਹਾਂਜੀ ਠੀਕ ਹੈ।